ਹੈਲੋ
ਸਤਿ ਸ੍ਰੀ ਅਕਾਲ ਜੀ।
ਕਾਲ
ਹਾਂਜੀ ਹੋਰ ਜ਼ੀ ਕੀ ਹਾਲ-ਚਾਲ ਨੇ?
ਹਾਂਜੀ-ਹਾਂਜੀ ਵਧੀਆ ਜੀ ਤੁਸੀਂ ਸੁਣਾਓ।
ਬਸ ਵਧੀਆ ਹੋਰ ਕੀ ਕਰ ਰਹੇ ਸੀ?
ਹਾਂਜੀ ਕੁਝ ਨਹੀਂ, ਫਰੀ ਬੈਠੇ ਹੋ ਇਸ ਜੇ ਚਾਹ ਸ਼ਾਮ ਦੀ ਚਾਹ ਹੁਣ ਪੀ
ਹਾਂਜੀ ਹਾਂਜੀ ਹਾਂਜੀ ਠੀਕ ਹੈ ਠੀਕ ਏ ਆਪਾਂ ਸ਼ਾਮ ਹੁੰਦੀ ਚਾਹ ਈ ਪੀਂਦਾ ਬੰਦਾ।
ਹਾਂਜੀ-ਹਾਂਜੀ ਸਹੀ ਗੱਲ ਐ ਇਹਦੇ ਤੋਂ ਬਗੈਰ ਨੀ ਸਾਡੇ ਪੰਜਾਬੀਆਂ ਦੇ ਸਰੀਰ ਨੀ ਇਹਨਾਂ ਤੋਂ ਬਗੈਰੋਂ
ਸਹੀ ਗੱਲ ਹੈਗੀ ਆ। ਬਿਲਕੁਲ ਜੀ ਬਿਲਕੁਲ, ਹਾਂਜੀ ਸਵੇਰੇ ਉੱਠੋ ਬੰਦਾ ਚਾਹ ਪੀਦਾ। ਬਸ ਵਧੀਆ ਜੀ। ਹੂੰ ਬਸ ਬੈਠੇ ਹੋਏ ਸੀ। ਮੈਂ ਕਿਹਾ ਚਲੋ ਫੋਨ ਕਰਦਾ ਵਾਂ ਤੁਹਾਨੂੰ ਹਾਲ-ਚਾਲ ਪੁੱਛੀਏ। ਹਾਂਜੀ-ਹਾਂਜੀ ਹੋਰ ਘਰ ਸਭ ਵਧੀਆ, ਮੰਮੀ ਡੈਡੀ?
ਹਾਂਜੀ-ਹਾਂਜੀ ਸਭ ਵਧੀਆ ਠੀਕ-ਠਾਕ ਨੇ।
ਹਾਂਜੀ-ਹਾਂਜੀ ਇਸ ਵਧੀਆ ਗੱਲ ਹੋਈ ਹੈ। ਹਾਂਜੀ, ਅਛਾ ਵਧੀਆ ਜੀ।
ਕੌਣ-ਕੌਣ ਫੈਮਲੀ 'ਚ?
ਹਾਂਜੀ ਮੰਮੀ-ਡੈਡੀ, ਬ੍ਰਦਰ, ਭਾਬੀ, ਭਰਾ ਹਾਂਜੀ ਹਾਂਜੀ ਸਭ ਆਗੇ ਨੇ। ਹੋਰ ਬਿਲਕੁਲ ਹੋਰ ਤੁਸੀਂ, ਤੁਹਾਡੇ ਘਰ ਤੁਹਾਡੇ ਘਰ
ਹਾਂਜੀ ਮੈਂ ਮੇਰੇ ਹਸਬੈਂਡ ਨੇ ਮੇਰੇ ਬੱਚੇ ਨੇ ਦੋ
ਹਾਂਜੀ-ਹਾਂਜੀ ਠੀਕ ਹੈ ਜੀ ਠੀਕ ਹੈ। ਹਾਂਜੀ-ਹਾਂਜੀ।
ਪੜ੍ਹਦੇ ਨੇ ਦੋਵੇਂ ਛੁੱਟੀਆਂ ਪਈਆਂ ਹੋਈਆਂ।
ਹਾਂਜੀ-ਹਾਂਜੀ ਬਿਲਕੁਲ-ਬਿਲਕੁਲ
ਛੁੱਟੀਆਂ ਪਈਆਂ ਤੇ, ਬਸ ਘਰ ਬੈਠੇ ਹਾਂਜੀ ਅੱਜ ਈ ਆਏ ਜੇ। ਚਾਰ ਦਿਨ ਲਗਾ ਕੇ ਆਏ ਇਹ ਤਾਂ ਪਹਿਲਾ ਵੀ ਹੋ ਕੇ ਆ ਦੋ-ਤਿੰਨ ਵਾਰੀ ਹੋ ਆਏ ਸੀ ਬਾਅਦ ਚ ਮੈਂ ਗਈ ਸੀ ਚਾਰ ਦਿਨ ਮੇਰੇ ਨਾਲ ਲਗਾ ਕੇ ਆਏ ਨੇ। ਅੱਜ ਵੀ ਵਾਪਿਸ ਨਹੀਂ ਸੀ ਆ ਰਹੇ, ਕਹਿੰਦੇ ਏਥੇ ਈ ਰਹਿਣਾ, ਨਾਨਕਿਆ ਕਰ ਵੈਸੇ ਵੀ ਚਲੇ ਤਾਂ ਵੈਸੇ ਬੱਚਿਆਂ ਦਾ ਜੀਅ ਨੀ ਕਰਦਾ ਕਿ ਵਾਪਸ ਚਲੀਏ ਘਰ ਨੂੰ।
ਹਾਂਜੀ ਹਾਂਜੀ ਹਾਂਜੀ ਉਹ ਤਾਂ ਹੈ ਈ ਏ ਹੋਰ ਕਿਧਰੇ ਘੁੰਮਣ ਵੀ ਗਏ?
ਹਾਂਜੀ, ਗਏ ਸੀ। ਅਸੀਂ ਹਿਮਾਚਲ ਗਏ ਸੀ।
ਅੱਛਾ, ਹਿਮਾਚਲ ਗਿਆ। ਤੇ ਉਥੇ ਗੁਰਦੁਆਰੇ ਗਏ ਸੀ।
ਹਾਂਜੀ, ਨਹੀਂ ਅਸੀਂ ਮਾਤਾ ਤੇ ਗਏ ਸੀ ਜੀ। ਮਾਤਾ ਤ- ਹਾਂਜੀ, ਮਾਤਾ ਤੇ ਗਏ ਸੀ। ਬਟ ਗਰਮੀ ਬਹੁਤ ਜ਼ਿਆਦਾ ਸੀ। ਤੇ ਫੇਰ ਉਹਦੇ ਕਰਕੇ ਸਾਡੇ ਕੋਲ ਦੋ ਕੁ ਦਿਨ ਹੀ, ਮਤਲਬ ਸਟੇ ਹੋਇਆ ਤੇ ਅਸੀਂ ਆ ਗਏ, ਜਲਦੀ ਵਾਪਸ ਹੀ।
ਅੱਛਾ-ਅੱਛਾ, ਠੀਕ। ਠੀਕ-ਠੀਕ ਹੈ। ਹਾਂਜੀ-ਹਾਂਜੀ, ਕਿਹੜੀ ਬਿਲਕੁਲ ਕਿਹੜੀ ਮਾਤਾ ਤੇ ਗਏ ਸੀ।
ਅਸੀਂ ਚਿੰਤਪੁਰਨੀ, ਜਵਾਲਾ ਜੀ, ਬੰਗਲਾ ਮੁੁਖੀ,
ਹਾਂਜੀ, ਮੈਂ ਵੀ ਗਿਆ ਤ ਇੱਥੇ।
ਹਾਂਜੀ-ਹਾਂਜੀ, ਬ ਬੰਗਲਾ ਮੁੁਖੀ ਤਾਂ ਬਹੁਤ ਹੀ ਜ਼ਿਆਦਾ ਸੀ, ਨਾ ਗਰਮੀ।
ਹਾਂਜੀ-ਹਾਂਜੀ। ਮੈਂ, ਓਨੇ ਤੋਂ ਗਿਆ ਸੀ। ਉਹਨੇ ਤੇ ਜਾ ਕੇ ਨਾ ਟਰੇਨ ਔਤੇ ਜਾਂਗੇ ਫੇਰ, ਉਥੋਂ ਦੀ ਗਿਆ ਸੀ, ਜੁਵਾਲਾ ਦੇਵੀ।
ਠੀਕ, ਹੈ ਜੀ।
ਹਾਂਜੀ-ਹਾਂਜੀ, ਹ ਤੁਸੀਂ ਕਿਧਰੋਂ ਗਏ ਸੀ। ਅਨੰਦਪੁਰ ਸਾਹਿਬ ਤੋਂ?
ਹਾਂਜੀ, ਨਹੀਂ-ਨਹੀਂ ਅਸੀਂ ਇੱਧਰੋਂ ਹੁਸ਼ਿਆਰਪੁਰ ਵਾਲੀ ਸਾਈਡ ਤੋਂ।
ਅੱਛਾੇ। ਹੁਸ਼ਿਆਰਪੁਰੀ ਵਾਲੀ ਸਾਈਡ ਤੋਂ।
ਹਾਂਜੀ, ਫੇਰ ਉਧਰੋਂ ਹੋ ਕੇ। ਫੇਰ ਅੱਥੇ ਆਉਂਦੇ ਅਸੀਂ ਡੇਰੇ ਸਾਹਿਬ ਹੋ ਕੇ ਆਏ ਸੀ। ਉਧਰੋਂ- ਬਸ ਗਰਮੀ ਬਹੁਤ ਜ਼ਿਆਦਾ ਸੀ, ਫੇਰ। ਅੱਗੇ ਜਾਇਆ ਨੀ ਗਿਆ। ਅਸੀਂ ਕਿਹਾ ਇੱਥੇ ਇੰਨੀ ਗਰਮੀ ਦਾ, ਵਿਹ ਤੇ ਅੱਗੇ ਕੀ ਹੋਏਗਾ।
ਹਾਂਜੀ-ਹਾਂਜੀ ਹਾਂਜੀ, ਹਾਂ ਉਹ ਤੇ ਹੈ ਹੀ ਹੈ।
ਹਾਂਜੀ, ਬੱਚਿਆਂ ਨਾਲ ਨਾ ਜ਼ਿਆਦਾ ਟ੍ਰੈਵਲ ਨੀ ਫੇਰ ਹੁੰਦਾ। ਚਲ ਪਦੇ ਕਲ ਤੇ ਐਨੀ ਗਰਮੀ ਵਿੱਚ ਬਹੁਤ ਬੁਰਾ ਹਾਲ ਸੀ।
ਬਿਲਕੁਲ ਜੀ ਬਿਲਕੁਲ ਤੇ, ਰਸ਼ ਹੈਗਾ ਸੀ ਉੱਥੇ?
ਨਹੀਂ, ਚਿੰਤਪੂਰਮੀ ਨਹੀਂ ਸੀ, ਇਨਾ ਰਸ਼ ਹੈਗਾ। ਨਾ ਜਵਾਲਾ ਜੀ ਸੀ। ਬੰਗਲਾ ਮੁੁਖੀ ਬਹੁਤ ਰਸ਼ ਸੀ। ਕਿਉਂਕਿ ਉੱਥੇ ਲੋਕੀ ਵਗੈਰਾ ਹਵਨ ਵਗੈਰਾ। ਵੀ ਕਰਵਾਉਣ ਆਉਂਦੇ ਆ ਨਾ, ਤੇ ਉੱਥੇ ਬਹੁਤ ਰਸ਼ ਹੈ, ਰਸਤੇ ਚ।
ਠੀਕ ਹੈ- ਠੀਕ ਹੈ, ਅੱਛਾ ਜੀ, ਬਿਲਕੁਲ ਜੀ, ਬਿਲਕੁਲ ਤੇ ਜਵਾਲਾ ਜੀ, ਤੇ ਵੀ-ਆਈ-ਪੀ ਲੈਨ ਤੋਂ ਗਏ ਸੀ। ਲੰਬੀ ਲਾਈਨਾਂ ਚੱਲ ਆ ਉਓਦੋਂ ਦੀ।
ਨਹੀਂ-ਨਹੀਂ ਜਿਹੜੀਆਂ ਲੰਬੀਆਂ ਲਾਈਨਾਂ ਜਿਹੜੀਆਂ ਜਾਂਦੀਆਂ ਉੱਧਰ ਹੀ ਸਾਈਡ।
ਹਾਂਜੀ ਮੈਂ ਗਿਆ ਨਾ ਪਿੱਛੇ ਜਵਾਲਾ ਜੀ ਤੇ ਅਸੀਂ ਉੱਥੇ ਪਹਿਲੇ ਤੇ ਉਹ ਕਮਰੇ ਤੇ ਮਿਲੀ ਜਾਂਦੇ ਨੇ ਉਹ ਪੰਜ ਸੌ ਪੰਜ ਸੌ ਪੰਜ ਸੌ ਪੰਜ ਸੌ ਐਨਜੀ ਹੋਟਲ ਬਣਾਏ ਤੇ, ਨੇ ਤੇ ਚਲੋ ਜੀ ਉਹਦੇ ਉੱਪਰ ਚਲੇ ਗਏ। ਕੁਦਰਤੀ ਨਾ ਉਹ ਤੇ, ਕੋਈ ਬੰਦਾ ਵੀ ਆਈ ਪੀ ਬੰਦਾ ਆਇਆ ਹੋਇਆ ਸੀ। ਤੇ ਉਦੋਂ ਪੁਲਿਸ ਖਲੋਤੀ ਹੁੰਦੀ ਸੀ, ਪੁਲਿਸ ਖਲੋਤੀ ਉਹਨੇ ਨਾ, ਉਹ ਗੇਟ ਖੋਲਤਾ। ਗੇਟ ਖੋਲਦਾ ਸੀ। ਅਸੀਂ ਨਾਲ ਹੀ ਅੰਦਰ ਵੱੜ ਗੇ ਉਰੇ ਨਾਲ ਹੀ ਤਿੰਨ ਚਾਰ ਹੋਰ ਬੰਦੇ ਵੱੜ ਗਏ। ਫੇਰ ਉਹਨੇ ਨਾਲ ਹੀ ਤਾਲਾ ਲਗਾ ਛੱਡਿਆ। ਮੈਂ ਕਿਹਾ ਚਲੋ ਵਧੀਆ ਹੋ ਗਿਆ। ਫੇਰ ਅਸੀਂ ਅੰਦਰ ਗਏ। ਮੱਥਾ-ਸੂੱਥਾ ਟੇਕਿਆ? ਤੇ ਉਸ ਤੋਂ ਬਾਅਦ, ਰਾਤੀ ਸੱਤ ਵਜੇ, ਸਾਢੇ ਸੱਤ ਵਜੇ ਆਰਤੀ ਹੁੰਦੀ ਹੈ। ਹਾਂਜੀ, ਆਰਤੀ ਹੁੰਦੀ ਹੈ। ਤੇ ਉਹਨਾ ਨੇ ਫੇਰ ਲੈਣਾ ਰੋਕ। ਉਹ ਲੈਨਾ ਚ ਜਿਹੜੇ ਲੱਗੇ ਹੋਏ ਸੀ। ਉਹ ਤੇ ਥੱਲੇ ਪੈ ਗਏ, ਚਲੋ ਜੀ ਆਰਤੀ- ਉਰਤੀ ਆਰਤੀ ੁਰਤੀ ਖਤਮ ਹੋਈ। ਫੇਰ ਲੈਣਾ ਸ਼ੁਰੂ ਹੋਈਆਂ- ਫੇਰ ਲੈਣਾ ਸ਼ੁਰੂ ਹੋਈਆਂ। ਹਾਂਜੀ, ਉਹ ਉਥੇ ਹੀ ਸੀ। ਉਹ ਮੁ ਮੌਕੇ ਤੇ ਉਥੇ ਹੀ ਸੀ, ਅੰਦਰ ਸੀ।
ਅੱਛਾ, ਜੀ। ਤੇਰਾ ਟਮਸੀਥੇ ਹ ਨਹੀਂ- ਨਹੀਂ ਉਸ ਦਿਨ
ਹਾਂਜੀ- ਹਾਂਜੀ, ਬਿਲਕੁਲ ਜੀ ਬਿਲਕੁਲ ਹਾਂਜੀ- ਹਾਂਜੀ, ਹਾਂਜੀ। ਵਧੀਆ ਦਰਸ਼ਨ ਹੋ ਗਏ ਸੀ। ਜੀ ਸਾਡੇ। ਉਥੇ ਚਲੇ ਗਏ ਸੀ ਫੇਰ, ਹਾਂਜੀ- ਹਾਂਜੀ, ਉੱਥੇ ਮਾਤਾ ਹੈਗੀ ਹੈ, ਛੋਟੀ ਮਾਤਾ ਹੈਗੀ ਹੈ। ਤੇ, ਆਹ ਉਹ ਉਹਨਾਂ ਦਾ, ਪ੍ਰਸ਼ਾਦ ਵੀ ਲੈ ਕੇ ਜਾਂਦੇ ਜਵਾਲਾ ਜੀ। ਬਨਾਂ ਦਾ ਚਿੰਤਪੁਰਨੀ ਦਾ ਕਹਿੰਦੇ ਨੇ, ਮ ਤੁ ਉਥੇ ਹੀ ਖਾਣਾ ਹੁੰਦਾ।
ਹਾਂ, ਉਹ ਨੀ ਉੱਥੇ ਫੜੇ ਸ਼ਾਮੀ ਲੈ ਕਹਿੰਦੇ ਉੱਥੇ ਖਾ ਲਓ ਉੱਥੇ ਨੀ ਖਰੀਦਾ ਪ੍ਰਸ਼ਾਦ ਉੱਥੇ ਤਾਂ ਵੀ ਮੰਦਿਰ ਹੈਗਾ ਜਵਾਲਾ ਜੀ ਦੇ ਉੱਪਰ ਉੱਥੇ ਤੁਸੀਂ ਗਏ ਸੀ
ਨਹੀਂ ਉੱਪਰ ਨਹੀਂ ਗਿਆ ਬਸ ਇਥੇ ਹੀ ਗਏ ਜੀ ਦੋ ਦੋ ਜਗਾ ਚਿੰਦੇ ਨ
ੀ ਅੰਦਰ ਜੋਤਾਂ ਜਿੱਥ ਜਗਦੇ ਜਿੱਥੇ ਮੰਦਿਰ ਉਹਦੇ ਨਾਲ ਹੀ ਉ ਚੜਦੀਆਂ ਨਾ ਉਹਦੇ ਨਾਲ ਹੀ ਉੱਪਰ ਤਾਰਾ ਰਣੀ ਦਾ ਵੀ ਮੰਦਿਰ ਹੈਗਾ ਵਾ ਭੈਰੋ ਨਾਥ ਜੀ ਦਾ ਵੀ ਮੰਦਿਰ ਹੈਗਾ
ਨਹੀਂ ਉੱਥੇ ਨਹੀਂੀ ਗਿਆ ਸੀ ਮਾਤਾਦੀਪ ਦੇਖ ਕੇ ਨਾ ਜੋਤਾ ਜਾ ਚੀਜ਼ ਦੇਖ ਕੇ ਬਸ ਫਿਰ ਅਸੀਂ ਬਾਹਰ ਦੀ ਤਰਫ ਆ ਕੇ ਬਾਹਰ ਬੈਠੇ ਤੇ ਇੱਕ ਸਾਮਣੇ ਨੇ ਮਾਤਾ ਦਾ ਉਹ ਬਣਾਇਆ ਤ ਉੱਥੇ ਚਲੇ ਗਏ ਜੀ ਜਿਹੜੇ ਰੂਮ ਜ ਕਾਫੀ ਫੋਟੋ ਕੋਲ ਆਈ ਮੂਰਤੀਆਂ ਲਾਈਆਂ ਹੋਈਆਂ ਤੇ ਉਹਦੇ ਅੰਦਰ ਹੀ ਨਿਕਲ ਗਏ ਸਾਹਾਮਣੇ ਮੋਰ ਤੇ ਬੈਠੇ ਫੇਰ ਉੱਥੋਂ ਦੀ ਚਲੇ ਗਏ ਫਰ ਦੂੰਹ ਨੂੰੂੰਹ ਲਿੱਤਾ ਹੋਇਆ ਸੀ ਰੂਮ ਉਹਨਾਂ ਨੇ ਸਸਤਾ ਜਿਹੜਾ ਸਸਤਾਦਾ ਨਾ ਉੱਥ ਦਿੱਤਾ ਸੀ ਬ
ਹਮ ਹਮ ਇੱਕ ਰੂਮ ਬੜੇ ਇੱਕੱ ਤੇ ਇਹਨਾ ਦੇ ਹੋਟਲਾਂ ਵਿੱਚ ਉੱਥੇ ਟਾਈਮਿੰਗ ਵੀ ਬੜੀ ਗਲਤ ਹੈਗੀ ਹੈ ਜਦੋਂ ਅਸੀਂ ਚਿੰਤਪੁਰਨੀ ਅਸੀਂ ਪਹੁੰਚੇ ਨਾ ਪਹਿਲਾਂ ਤਾਂ ਸਾਨੂੰ ਚਲੋ ਉਹੀ ਰੂਮ ਸਾਨੂੰ ਬਾਰਾਂ ਸੌ ਚ ਕਹਿ ਰਹੇ ਸੀ ਜਾਣੀ ਕਿ ਇਹਨਾਂ ਨੇ ਹਜ਼ਾਰ ਵਿੱਚ ਮਾਨ ਹੀ ਜਾਣਾ ਸੀ ਏਸੀ ਵੱਲੋਂ ਰੂਮ ਹਨਾ ਰੋਟੀ ਖਾਣਾ ਆਪਾਂ ਚਲੋ ਆ ਫਿਰ ਵਾਪਸਤੇ ਆ ਕੇ ਨਾ ਉੱਥੇ ਰੋਟੀ ਪੀਲਾ ਖਾਏ ਇੱਕ ਘੰਟੇ ਦਾ ਮਤਲਬ ਬਸ ਵੇਸਟ ਨੀ ਹਾਡੀ ਰੋਟੀ ਵਗੈਰਾ ਖਾਣ ਲੱਗੇ ਉੱਥੇ ਤੇ ਇੱਕ ਘੰਟੇ ਹਾਂ ਦੀ ਉਹਨਾਂ ਨੇ ਉਹਦਾ ਰੈਂਟ ਹੀ ਪੰਦਰਾਂ ਸੌ ਦੋ ਹਜ਼ਾਰ ਇੰਨਾ ਜ਼ਿਆਦਾ ਇਕਦਮ ਕਰਤਾ ਹੁੰਦਾ ਕਹਿੰਦੇ ਅਸੀਂ ਲੈਸ ਵੀ ਨੀ ਕੁਛ ਕਰਨਾ
ਅੱਛਾ ਜੀ ਤੇ ਤੁ ਹਾਂਜੀ ਹਾਂਜੀ ਤੇ ਤੁਸੀਂ ਉੱਥੇ ਉਹ ਲੈ ਲੈਣਾ ਸੀ ਦੂਸਰਾ ਲੈ ਲੈਣਾ ਸੀ
ਜਿਹੜੀ ਸਰਾ ਹਾਂਜੀ ਬਟ ਉਹ ਘਰਾਂ ਦੇ ਵਿੱਚ ਜਿਹੜੀ ਆਰਾਮ ਨਾਲ ਬੱਚਿਆਂ ਦੇ ਨਾਲ ਨ ਨਾ ਫ ਅਜਸਟਮੈਂਟ ਹੁੰਦੀ ਉਥੇ ਕਿਉਂਕਿ ਉਹ ਬੈੱਡ ਵਗੈਰਾ ਨਹੀਂੀ ਮਿਲਦੇ ਉੱਥੇ ਫੈਮਿਲੀ ਨਾਲ ਗਈ ਹੋਵੇ ਨਾ ਫਿਰ ਜਨੀ ਐਡਜਸਟਮੈਂਟ ਨਹੀਂੀ ਹੁੰ ਫਿਰ
ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਫਿਰ ਤੇ ਮੈਂ ਤੇ ਮੇਰੇ ਜਦੋਂ ਅਸੀਂ ਗਏ ਸੀ ਡੈਡੀ ਤੇ ਮੈਂ ਗਏ ਸੀ।
ਹਾਂਜੀ ਉਹ ਲੜਕੇ ਜਦ ਖੁੱਦ ਜਾਣ ਫੇਰ ਕੋਈ ਹਾਂਜੀ ਜਾਂ ਫਰੈਂਡ ਸਰਕਲ ਜਾਵੇ ਨਾ ਫੇਿਰ ਗੱਲ ਹੋਰ ਹੋ ਜਾਂਦੀ ਆ
ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਹਾਂਜੀ ਉਹ ਤੇ ਹੈ ਹੀ ਗੱਲ ਹਮ ਤੇ ਸਾਨੂੰ ਮਿਲ ਗਿਆ ਸੀ ਪੰਜ ਸੌ ਰੁਪਏ ਦਾ ਮਿਲ ਗਿਆ ਸੀ ਕੂਲਰ ਵਾਲਾ ਕਮਰਾ
ਅੱਛਾ
ਹਾਂਜੀ ਹਾਂਜੀ ਬ ਪੰਜ ਉਹਨੂੰ ਪੰਜ ਸੌ ਦਿੱਤੇ ਚਲੋ ਬਾਈ ਫੇਰ ਅਸੀਂ ਆ ਗਏ ਸੀ ਪਿੱਛੇ ਹੁਣ ਅਸੀਂ ਗਏ ਸੀ ਅਨੰਦਪੁਰ ਸਾਹਿਬ ਗਏ ਸੀ ਫੇਿਰ ਉੱਥੇ ਉੱਥੇ ਵੀ ਮਾਤਾ ਹੈਗੀ ਅੱਗੇ ਜਾ ਕੇ
ਹਾਂਜੀ ਹਾਂਜੀ ਹੈਗੀ ਇਥੇ
ਹਾਂਜੀ ਹਾਂਜੀ ਨੈਣਾ ਦੇਵੀ ਤੇ ਫੇਰ ਅਸੀਂ ਨੈਣਾ ਦੇਵੀ ਤੇ ਤੇ ਉਹ ਤੇ ਵੀ ਵਧੀਆ ਹੈਗਾ
ਹਾਂਜੀ ਵਧੀਆ ਉੱਥੇ ਇਹ ਕਿ ਦਿਨ ਦੇ ਟਾਈਮ ਗਰਮੀ ਹੁੰ ਰਾਤ ਦੇ ਟਾਈਮ ਜਾਓ ਉਥੇ ਬਹੁਤ ਉੱਪਰ ਠੰਡਾ ਹੁੰਦਾ ਬਿਲਕੁਲ ਬਹੁਤ ਠੰਡਾ ਹੁੰਦਾ ਵਾ ਇੱਕ ਹੁੰਦਾ ਅਨੰਦਪੁਰ ਸਾਧ ਨਾਲ ਜਿਹੜਾ ਉੱਧਰਲੀ ਸਾਈਡ ਤੋਂ ਰਸਤਾ ਜਾਂਦਾ ਇੱਕ ਨਦੀ ਜੀ ਵਗਦੀ ਹੈ ਨਾ ਹਨਾ ਉਹ ਵੀ ਜਗ੍ਹਾ ਕਿੰਨੀ ਮਤਲਬ ਜਿਹੜਾ ਪੁਲ ਜਿਹਾ ਬਣਿਆ ਹੋਇਆ ਵਾ
ਹਾਂਜੀ ਹਾਂਜੀ ਹਾਂਜੀ
ਉਹ ਵੀ ਜਗ੍ਹਾ ਕਿੰਨੀ ਠੰਢਡੀ ਉੱਥੇ ਦੋ ਮਿੰਟ ਲਈ ਵੀ ਖਲੋ ਜੇ ਇੰਨੀ ਗਰਮੀ ਹੋਈਗੀ ਉੱਥੇ ਖਲੋ ਵੀ ਜਾਓ ਤੇ ਇੰਨਾ ਠੰਢਡੀ ਹਵਾ ਚੱਲਦੀ ਨਾ ਉੱਥੇ
ਬਿਲਕੁਲ ਜੀ ਬਿਲਕੁਲ। ਬਸ ਹਾਂਜੀ ਹਾਂਜੀ ਹਾਂਜੀ ਬਸ ਟਰੈਵਲ ਲੈਂਦਾ। ਦੇ ਨੇ ਸੁਮੋ ਵਾਲੇ ਦੋ ਸੌ ਰੁਪਏ ਸਵਾਰੀ ਲੈਂਦੇ ਨੇ। ਤੇ ਆ ਆਉਣ ਜਾਣ ਦਾ ਉਹ ਕਰ ਲੈਂਦੇ ਨੇ ਇਹ ਚੱਕਰ ਹੈਗਾ।
ਹਾਂ
ਬੜਾ ਘੁੰਮਿਆ ਮਾਤਾ ਮੁਤਾ ਮਾਤਾ ਦੇ ਹਾਂਜੀ ਹਾਂਜੀ। ਬਿਲਕੁਲ ਜੀ ਬਿਲਕੁਲ।
ਹਾਂਜੀ ਵਧੀਆ ਲੱਗਦਾ ਸਗੋਂ। ਬੰਦੇ ਨੂੰ ਛੁੱਟੀਆਂ ਬੱਚਿਆਂ ਕਰਕੇ ਦੇ ਕੇ ਚਲੋ ਛੁੱਟੀਆਂ ਪੈਂਦੀਆਂ ਹੈ ਨਾ। ਬੱਚਿਆਂ ਕਰਕੇ ਹੀ ਜਾਇਆ ਜਾਂਦਾ ਵਾ ਕਿਤੇ ਅਦਰਵਾਈਜ਼ ਓਦਾਂ ਅਸੀਂ ਜੇ ਕਹੀਏ ਨਾ। ਘੁੰਮ ਜਈਏ ਘੁੰਮੀਏ ਜਾ ਕੇ ਕੱਲੇ ਕਦੇ ਕੱਲੇ ਨੀ ਇਸ ਤਰ੍ਹਾਂ ਘੁੰਮਿਆ ਨੀ ਜਾਂਦਾ ਇਕਦਮ ਹੀ।
ਜੀ ਬਿਲਕੁਲ ਜੀ ਬਿਲਕੁਲ।
ਨਾਲ ਹੀ ਬਸ ਸਾਰੀ ਫੈਮਲੀ ਜਾ ਸਕਦੀ ਓਦਾਂ ਨ ਕਿਤੇ ਵੀ ਜਾ ਸਕਦਾ
ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁੱਲ। ਇਹ ਚੱਕਰ ਹੈਗਾ ਹਾਂਜੀ।
ਬੱਚਿਆਂ ਨੂੰ ਛੱਟੀਆਂ ਪੈਂਦੀਆਂ ਇਸ ਬਾਨੇ ਸਾਨ ਛੁੱਟੀਆਂ ਨਾਲ ਮਿਲਦੀ।
ਹਾਂ, ਬਿਲਕੁਲ ਜੀ, ਬਿਲਕੁਲ ਹੋਰ? ਦਿਮਾਗ ਦਮੂਗ ਸਾਰੇ ਸੱਟ ਹੋ ਜਾਂਦੇ ਨੇ।
ਓਦਾਂ ਅੱਗੇ ਪਿੱਛੇ ਨੀ ਘੁੰਮਣ ਆਉਦਾ।
ਸਹੀ ਗੱਲ ਹੈ ਸਹੀ ਗੱਲ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਹ।
ਹਾਂਜੀ ਹੋਰ ਸੁਣਾਓ ਫਿਰ ਘਰ ਦਾ ਫਿਰ ਕੀ? ਖਾਣੇ ਪੀਣੇ ਦਾ ਕੀ ਫਿਰ ਪ੍ਰੋਗਰਾਮ?
ਬਸ ਹੁਣ ਦੇਖੋ ਕੋੋਲ ਲੱਗੇ ਹੋਏ ਨੇ ਸੰਗਤਾਂ ਲੱਗੀਆਂ ਹੋਈਆਂ ਬਣਾਣ ਤੇ ਹ ਦੇਖੋ ਰਾਤੀ ਰਾਤੀ ਪਤਾ ਚੱਲੇਗਾ ਕੀ ਕਰਦੇ ਪਏ ਨੇ। ਹਾਂਜੀ ਹਾਂਜੀ ਬਿਲਕੁਲ ਬਿਲਕੁਲ।
ਹਾਂਜੀ ਤੁਹਾਨੂੰ ਫਿਰ ਕੀ ਫੇਵਰੇਟ ਤੁਹਾਡੀ ਸਬਜ਼ੀ ਵਗੈਰਾ ਚ। ਤੁਹਾਨੂੰ ਕੀ ਫੇਵਰੇਟ ਲੱਗਦਾ?
ਸਾਨੂੰ ਤੇ ਬਸ ਜੋ ਜੋ ਵੀ ਦੇ ਦੋ ਬਸ ਖਾ ਹੀ ਲੈਂਦੇ ਕਦੇ ਐ ਓ ਨੀ।
ਹਾਂਜੀ ਵਧੀਆ ਗੱਲ ਹੈ ਇਹ। ਪਤਾ ਚਾਹੀਦਾ ਪਰ ਅੱਜ ਕੱਲ੍ਹ ਦੇ ਜਿਹੜੇ ਬੱਚੇ ਆ ਨਾ ਉਹ ਖਾ ਕੇ ਨ ਕੁਛ ਵੀ ਉਹਨਾਂ ਨੂੰ ਸੌ ਨ ਨੂੰ ਜਿਆ ਮੈ ਕੀ ਆ ਮੈਕਰੋਨੀ। ਪਾਸਤਾ ਵਗੈਰਾ ਵਰਗੀਆਂ ਸਬਜ਼ੀਆਂ ਨੂੰ ਉਧਰ ਨੀ ਲਗਾਉਂਦੇ ਮੂੰਗੀ ਮਸਰਾਂ ਦੀ ਦਾਲ ਬਣਾ ਲੋ ਕਹਿ ਦੇਣਗੇ ਕਿ ਇਹ ਕੀ ਬਿਮਾਰਾਂ ਵਾਲਾ ਖਾਣਾ ਬਣਾ ਲਿਆ।
ਹਾਂ, ਬਿਲਕੁਲ ਜੀ, ਬਿਲਕੁਲ, ਸਹੀ ਗੱਲ ਹੈ ਬੱਚਿਆਂ ਦਾ ਬੁਰਾ ਹਾਲ ਏ।
ਸਾਡੇ ਟਾਈਮ ਤੇ ਸਾਡੇ ਪੇਰੈਂਟਸ ਸਾਨੂੰ ਇਹੋ ਕਹਿੰਦੇ ਸੀ ਖਾਓ।
ਹਾਂਜੀ ਹਾਂਜੀ ਚਲੋ ਠੀਕ ਹੈ ਕਰਦੇ ਆਂ ਫਿਰ ਥੋੜੀ ਦੇਰ ਤੱਕ। ਗੱਲ ਠੀਕ ਹੈ ਆ ਸਤਿ ਸ੍ਰੀ ਅਕਾਲ।